ਕੀ 'ਚ
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ?
ਵਧੀਆ ਵਧੀਆ, ਤੁਸੀਂ ਦੱਸੋ ਕੀ ਕਰਦੇ ਪਏ ਹੋ?
ਸਭ ਵਧੀਆ, ਠੀਕ ਠਾਕ। ਤੁਸੀਂ ਦੱਸੋ ਘਰ ਸਭ ਠੀਕ ਠਾਕ?
ਹਾਂਜੀ ਸਭ ਵਧੀਆ ਨੇ ਘਰ ਹੋਰ? ਤੁਸੀਂ ਰਾਤੀ ਫੋਨ ਕੀਤਾ ਸੀ ਠੀਕ ਹੈ ਸਾਰੇ।
ਹਾਂਜੀ ਸਭ ਵਧੀਆ ਠੀਕ- ਠਾਕ ਮੈਂ ਕਿਹਾ ਭੈਣ ਜੀ ਤੁਸੀਂ ਤਾਂ ਯਾਦ ਕਰਨਾ ਨੀ।
ਹ ਦੱਸੋ
ਉਹ ਤਾਂ ਮੇਰੀ ਮਸ਼ੀਨ ਵਿੱਚ ਨਹੀਂ- ਨਹੀਂ ਅਸੀਂ ਨਹੀਂ ਕੱਢਣਾ। ਚਲ ਨਹੀਂ। ਹਾਂ ਬੱਸ। ਮੈਂ ਡਿੱਗ ਗਈ ਸੀ ਨੀਚੇ।
ਅੱਛਾ ਲਗੀ ਤਾਂ ਨੀ ਤਹਾਨੂੰ?
ਨਹੀਂ- ਨਹੀਂ ਬਚਾਅ ਹੀ ਹੋਇਆ ਭੈਣ ਜੀ। ਬੜੀ ਤੇਜ ਡਿੱਗੀ ਸੀ ਬਸ ਰੱਬ ਨੇ ਬਚਾ ਲਿਆ।
ਅੱਛਾ ਵੇਖ ਲੋ ਲੱਗੀ ਤੇ ਨੀ। ਵੇਖ ਲਓ ਲੱਗੀ ਤੇ ਨਹੀਂ ਕਿਤੇ।
ਨਹੀਂ- ਨਹੀਂ ਕੁਛ ਨਹੀਂ ਹੈਆ ਹੋਰ ਤੁਸੀਂ ਸੁਣਾਓ? ਵਧੀਆ- ਵਧੀਆ।
ਹੋਰ ਥੋੜੀ ਨਹੀਂ ਬਸ ਵਧੀਆ ਮੈਂ ਹੋਰ ਕੀ- ਕੀ ਕਰਦੇ ਪਏ ਉਹ?
ਬਸ ਠੀਕ ਹੈ ਮੈਂ ਕਿਹਾ ਭੈਣ ਜੀ ਨੇ ਯਾਦ ਨੀ ਕੀਤਾ ਕਿੰਨਾ ਹੀ ਚਿਰ ਹੋ ਗਿਆ ਗੱਲ ਹੀ ਨੀ ਹੋਈ ਤੁਹਾਡੇ ਨਾਲ। ਮੈਂ ਕਿਹਾ ਚਲੋ ਫੋਨ ਲਾ ਲਏ ਗਏ।
ਤਾਂ ਇਹ ਛੁੱਟੀਆਂ ਚ ਫੋਨ ਬੱਚਿਆਂ ਕੋਲ ਹੁੰਦਾ ਜਿੰਨੇ ਹੈ, ਆਜ ਮੈਨੂੰ ਥੋੜੀ। ਫੋਨ ਮਿਲਿਆ ਅੱਜ। ਫੋਨ ਮੇਰੇ ਹੱਥੇ ਫੋਨ ਕਰ ਲਿਆ ਸਾਰੇ ਨਾਨੀ ਘਰ ਗਏ ਰਹਿਣ ਆਸਤੇ।
ਅੱਛਾ- ਅੱਛਾ ਮੈਂ ਤੁਹਾਨੂੰ ਕਿੰਨੇ ਦਿਨਾਂ ਤੋਂ ਵੈਸੇ ਟਰਾਈ ਕਰਦੀ ਪਈ ਆ ਫੋਨ, ਫੋਨ ਨਹੀਂ ਲੱਗਾ। ਮੈਨੂੰ ਲੱਗਦਾ ਬੱਚਿਆਂ ਕੋਲ ਉਣਾ ਹੂੰ।
ਬੱਚਿਆਂ ਕੋਲ ਉਂਦਾ ਫੋਨ ਦੇਂਦੇ ਹੀ ਨੀ ਬੱਚੇ ਫੋਨ ਗੇਮਾਂ ਖੇਡ ਲੈ ਇਹ ਕਰ ਲਓ। ਨਾਲੇ ਬੱਚਿਆਂ ਦਾ ਕੁਛ ਕੰਮ ਵੀ ਸਕੂਲ ਦਾ ਫੋਨ ਤੇ ਹੀ ਆਉਂਦਾ ਨਾ ਤੇ ਨੰਬਰ ਮੈਂ ਬਣਾ ਦਿੱਤਾ ਜਾਵੇ ਤੇ ਹੁਣ ਬਾਰ- ਵਾਰ ਟੀਚਰ ਕਹਿੰਦੇ ਨੰਬਰ ਚੇਂਜ ਹੋਣਾ ਨੀ, ਹਾਂ ਬਸ ਫੇਰ। ਸਕੂਲ- ਸਕੂਲ ਦੇ ਤਾਂ ਬੜੇ ਰੋਲੇ ਹੁੰਦੇ ਨੇ ਇੱਕ ਵਾਰੀ ਬਸ ਦੇ ਦੋ ਫੋਮ ਫੇਰ ਛਤੀਸ ਸੋ ਸਿਆਪੇ ਆਉਂਦੇ ਨੇ ਇਹਨਾਂ ਦੇ ਐ ਨੀ ਹੋਣਾ, ਉਹ ਨੀ ਹੋਣਾ।
ਨਹੀਂ ਪਤਾ ਕਿ ਦੇਖੋ ਇਨਾਨਾ ਕੰਮ ਦੇ ਦਿੰਦੇ ਸਕੂਲ ਵਾਲੇ ਬੱਚਿਆਂ ਨੂੰ ਬੱਚਿਆਂ ਨੇ ਕੀ ਕਰਨਾ ਮਾਵਾਂ ਨੂੰ ਕਰਨਾ। ਪੈਂਦਾ ਸਾਰਾ ਕੰਮ।
ਉਹੀ ਤਾਂ ਦੇਖੋ ਮੈਨੂੰ ਹੁਣ ਬੱਚਿਆਂ ਦਾ।
ਜ ਪਹਿ ਪ
ਹੁਣ ਬੱਚੀ ਬੜੀ ਮਾਂਹ ਹੁੰਦੀ ਹੈ ਭਾਬੀ ਤੁਹਾਡੇ ਪਿੱਛੋਂ।
ਹਾਂਜੀ ਉਹ ਬਸ ਥੋੜਾ ਨਾ ਬੱਚੇ ਆਏ ਹੈ ਨ ਤਾਂਹੀ ਕਰ।
ਬੜੀ ਸਵਾਦ ਹੈ। ਬਸ ਆਈਓ ਮੇਖੋ ਬੱਚਿਆ ਦਾ ਬਸ ਮੈਂ ਕਿਹਾ ਚੱਲ ਗੱਲ ਕਰਦੇ। ਫਿਰਦੇ ਦੋ ਭਾਂਡੇ ਧੋਣਾ।
ਹਾਂਜੀ ਓ ਤਾਂ ਹੈ। ਘਰ ਦੇ ਕੰਮ ਦੇਖਨੇ ਪੇਂਦੇ ਨੇ। ਹੋਰ ਅਜ ਕੀ ਬਣਾਇਆ ਤੁਸੀ? ਹੋ ਗਯਾ ਡਿਨਰ ਵਗੈਰਾ ਤੁਹਾਡਾ?
ਹੋ ਗਿਆ ਡੀਨਰ। ਹਾਂ ਹੋ ਗਿਆ ਅਜ ਜ਼ਲਦੀ। ਅੱਠ ਵਜੇ ਵੇਲੇ ਹੋ ਜਾਂਨੇ ਆਂ ਅਸੀ ਕਰਕੇ।
ਅੱਛਾ ਬੜੀ ਜਲਦੀ ਵੇਲੇ ਹੋ ਜਾਂ ਸਾਡੇ ਬੋ ਲੇਟ ਖਾਂਦੇ ਰੋਟੀ।
ਹਾਂ, ਬਸ ਸਵੇਰ ਦੇ ਦੋ ਭਾਂਡੇ ਸੀ, ਮੈਂ ਕਿਆ ਚਲ ਮਾਂਝ ਕੇ ਫ੍ਰੀ ਹੋ ਜਾਂ ਪਾਣੀ ਆ, ਫਿਰ ਸਵੇਰੇ ਥੋੜ੍ਹਾ ਘੱਟ ਹੋ ਜਾਂਦਾ ਐ ਕੰਮ ਹੈਨਾ, ਹੋਰ, ਤੁਸੀ ਕੀ ਬਣਾਇਆ ਅਜ?
ਅਸੀ ਬਾਰ ਆਏ ਦੇ ਸੀ ਅੱਜ, ਅਸੀ ਰਸ ਅਸੀ ਖਾਧੇ ਸੀ, ਫੇਰ ਰੋਟੀ ਤੇ ਦਿਲ ਈ ਨੀ ਕੀਤਾ।
ਅੱਛਾ, ਵੈਸੇ ਈ ਬਾਰ ਆਏਦੇ ਸੀ, ਯਾ ਵੈਸੇ ਈ ਕੁਛ ਹੈਗਾ ਅੱਜ?
ਨਈ-ਨਹੀਂ, ਵੈਸੇ ਈ ਆਏ ਦ ਸੀਗੇ।
ਹਾ, ਨਈ ਤੁਹਾਡੀ ਪਿੱਛੋਂ ਹੁਨੇ ਮੈਰਿਜ ਐਨੀਵਰਸਰੀ ਤਾ ਗਈ ਸੀ, ਤੁਸੀ ਸੈਲੀਬ੍ਰੇਟ ਕੀਤੀ ਸੀ ਹਨਾ?
ਹਾਂਜੀ-ਹਾਂਜੀ।
ਬੋਤ ਅੱਛੀ ਸੀ, ਮੈਂ ਫੋਟੋਜ਼ ਵਗੈਰਾ ਦੇਖੀਆਂ ਸਗੋਂ, 'ਮੈਂ ਕਿਹਾ ਚਲ ਬੁਲਾਇਆ ਨੀ ਕਿਸੇ ਨੇ ਮੈਨੂੰ।
ਨਈਂ, ਓ ਦੇਖੋ ਥੋੜਾ ਜਾ ਨਾ, ਛੋਟਾ ਜਾ ਈ ਪ੍ਰੋਗਰਾਮ ਕੀਤਾ ਸੀਗਾ ਬਸ। ਮਤਲਬ, ਘਰ ਦੇ ਹਾਂ ਜਾਦਾ ਮਤਲਬ ਬੁਲਾਇਆ ਨੀ। ਨਹੀ, ਤੁਹਾਨੂੰ ਬੁਲਾਣਾ ਸੀ, ਕੋਈ ਨੀ ਨੈਕਸਟ ਟਾਈਮ ਅਸੀ, ਹਾਂ ਸਿਰਫ
ਨਈ, ਮੈਨੂੰ ਕੋਈ ਗਿਲਾ-ਸ਼ਿਕਵਾ ਮੈਨੂੰ ਕੋਈ ਗਿਲਾ-ਸ਼ਿਕਵਾ ਨੀ, ਮੈਂ ਤੇ ਤੁਹਾਡੀ ਫੋਟੋਜ਼ ਦੇਖੀਆਂ, ਸਗੋਂ ਹਾਂ, ਮੈਂ ਤਾਂ ਬੜੇ ਖੁਸ਼ ਦੇਖ ਕਿਵੇਂ ਪਤਾ ਟਾਈਮ ਬੀਤ ਦੇਆਂ ਪਤਾ ਲੱਗਦਾ, ਕਿਵੇਂ ਬੰਦੇ ਨੂੰ ਅ, ਦਸ-ਗਿਆਰਾਂ ਸਾਲ ਹੋ ਜਾਂਦੇ ਨੇ ਵ ਕਿੰਨਾ ਟਾਈਮ ਹੋ
ਹਾਂ, ਨਈ ਪੰਦਰਾਂ ਸਾਲ ਹੋ ਗਏ ਤੁਸੀ ਦਸ ਗਿਆਰਾਂ ਕਹਿੰਦੇ, ਮੇਰੀ ਮੈਰਿਜ ਨੂੰ ਤੇ ਫਿਫਟੀਨ ਯੀਅਰ ਹੋਗੇ ਨੇ।
ਅੱਛਾ! ਸਗੋਂ ਨਿਕਲ ਈ ਜਾਂਦਾ ਵੇਖੋ ਢਾਈ ਮ੍ਹੀਨੇ
ਆ ਸਹੀ ਗੱਲ ਏ, ਪਤਾ ਨੀ ਲੱਗਦਾ। ਹੋਰ, ਤੁਹੀ ਸੁਣਾਓ? ਨਈ-ਨਈ, ਕੋਈ ਨੀ ਓ ਥੋੜਾ ਨਾ, ਕਾ ਫੈਮਿਲੀ ਫੰਕਸ਼ਨ ਸੀ, ਜਾਦਾ ਅਸੀ ਇਨਵਾਈਟ ਨੀ ਕੀਤਾ ਸੀਗਾ।
ਹਾਂ, ਨਈ-ਨਈ ਮੈਂਨੂੰ ਕੋਈ ਗਿਲਾ ਸ਼ਿਕਵਾ ਨੀ, ਮੈਂ ਸਗੋਂ ਤਾਨੂੰ ਕੋੰਗ੍ਰੈਟਸ ਕਰਨਾ ਈ ਸੀ। ਬਸ ਓ ਫੇਰ ਬੱਚੇਆਂ ਦੇ ਹੱਥ'ਚ ਫੋਣ ਹੁੰਦਾ, ਟਾਈਮ ਨੀ ਲੱਗਦਾ। ਕਦੀ ਕੋਈ ਆ ਜਾਂਦਾ, ਕਦੀ ਕੋਈ ਆ ਜਾਂਦਾ, ਹੋਣ ਮੈਂ ਥੋੜੀ ਫ੍ਰੀ ਆਂ।
ਹਾਂ, ਨਈ ਓ ਤਾਂ ਹੈ, ਸਹੀ ਗੱਲ ਤੁਹਾਡੀ।
ਤੁਹਾਡੀ ਡਰੈਸ ਵੀ ਮੈਨੂੰ ਤ ਏਨੀ ਪਿਆਰੀ ਲੱਗੀ ਸੀ, ਕਿੱਥੋਂ ਲਿੱਤੀ ਸੀ ਤੁਸੀ ਔਨਲਾਈਨ ਲਿੱਤੀ ਸੀ?
ਹਾਂ, ਨਈ, ਮੈਂ ਔਨਲਾਈਨ ਈ ਬਣਵਾ ਬਣਵਾਨੀ ਤੈਨ ਪਤਾ ਮਤਲਬ ਕਸਟਮਾਈਜ਼ ਕਰਵਾਈ ਸੀ ਮੈਂ, ਹਾਂਜੀ-ਹਾਂਜੀ।
ਤਾਂਈ ਵੀ ''ਮੈਂ ਕਿਹਾ ਬਨੀ-ਬਣਾਈ ਨੀ ਲਗਦੀ ਪਈ ਆ, ਹੈਨਾ ਮਤਲਬ ਡਿ ਤਾਂਈ ਨੀ ਦੇਖੋ ਪਤਾ ਲੱਗ ਜਾਂਦਾ, ਡਿਜਾਈਨ ਸਟੋਨ ਵਗੈਰਾ ਅਲਗ ਈ ਚਮਕਦੇਨ। ਹਾਂ, ਓਹੀ ਤਾਂ। ''ਮੈਂ ਕਿਹਾ ਬਣੀ-ਬਣਾਈ ਦਾ ਸਟੋਨਸ ਵਗੈਰਾ ਅਲੱਗ ਈ ਹੁੰਦੇਨ, ਚਮਕ ਦੇ ਗਲੇ ਤੇ। ਬੋਰਡਰਸ'ਚ ਪਤਾ ਲੱਗ ਜਾਂਦਾ। ਹਾਂ, ਬਈ ਹਾਂ ਐ ਬਨੀ-ਬਨਾਈ ਏ, ਪਰ ਤੁਹਾਡੀ ਚੀਜ਼ ਬੜੀ ਪਿਆਰੀ ਸੀ।
ਹੂੰ, ਨਈ 'ਮੈਂ ਬੜੇ ਟਰਾਈ ਕੀਤਾ ਮਾਰਕੀਟ'ਚ ''ਮੈਂ ਦੇਖਿਆ ਪਰ ਮੈਨੁ ਨਾ ਜੇੜੀ ਚੀਜ਼ ਮੈਨੂੰ ਚਾਹੀਦੀ ਏ, ਓ ਮਿਲੀ ਨੀ ਮਾਰਕੀਟ ਇਚ, ਫੇਰ ਮੈਂ ਕਿਹਾ ਫੇਰ ਮੈਂ ਔਨਲਾਈਨ ਟਰਾਈ ਕੀਤਾ, ਫੇਰ ਮੈ ਔਨਲਾਈਨ ਪੇਜ ਤੇ, ਮਤਲਬ ਮੈਨੂੰ ਪਸੰਦ ਤਾਂ ਆਈ ਪਰ ਓਨਾਂ ਕੋਲ ਅਵੇਲੇਬਲ ਨੀ ਸੀ ਸਾਈਜ਼। ਫਿਰ ਓ ਕਹਿੰਦੇ ਅਸੀ ਜਿੱਦਾਂ, ਤੁਹਾਡਾ ਸਾਈਜ਼ ਕਸਟਮਾਈਜ਼ ਕਰ ਦਾਂਗੇ। ਥੋੜਾ ਮੈਨੂੰ ਕਲਰ ਵੀ ਅਲੱਗ ਚਾਹੀਦਾ ਸੀਗਾ। ਤੇ ਓ ਕਹਿੰਦੇ ਕੋਈ ਨੀ, ਤੁਸੀ ਜਿਸੇ ਕਲਰ'ਚ ਤੁਹਾਨੂੰ ਬਣਾ ਦਾਂਗੇ।
ਹਾਂ, ਇਹ ਇੱਕ ਦਮ ਐਵੇਂ ਰੋਇਲ ਲੁਕ ਆਂਦੀ ਜਿਵੇਂ, ਹੁੰਦਾ ਨਾ ਹਾਂ ਰੋਇਲ-ਰੋਇਲ।
ਹੁੰਦਾ ਹੈ, ਤੁਸੀਂ ਕਹਿਣਾ
ਬਹੁਤ ਪਿਆਰੀ ਸੀ।
ਤੇ ਆਓ ਤੁਹਾਡੇ ਡਰੈਸ ਬਹੁਤ ਵਧੀਆ ਪਾਈ। ਤੇ ਸਭ ਨੇ ਪੁੱਛਿਆ ਕਿੱਥੇ ਮੰਗਵਾਈ- ਕਿੱਥੇ ਮੰਗਵਾਈ ਮੈਨੂੰ ਦੱਸੋ-ਦੱਸੋ।
ਸਗੋਂ ਤੁਹਾਨੂੰ ਪਤਾ ਤੁਹਾਡੀ-ਤੁਹਾਡੀ ਡਰੈਸ, ਤੁਹਾਡੀ ਡਰੈਸ ਵੇਖ ਵੇਖ ਕੇ ਨਾ ਮੈਨੂੰ ਆਈਡੀਆ ਹੋ ਗਿਆ ਥੋੜਾ, ਸਾਡੇ ਫੰਕਸ਼ਨ ਨੇ ਘਰ ਮੈਂ ਕਿਹਾ ਐਵੇਂ ਦੀ ਬਣਵਾਵਾਂਗੀ ਮੈਂ। ਸਮਂਝ ਨਹੀਂ ਆਉਂਦਾ ਵੇਖੋ ਸਭ ਨੂੰ ਸੂਟ ਸ਼ਭ ਨੇ ਬੜਾ ਸ਼ੋਰ ਆਉਂਦਾ ਵਾ ਤੁਹਾਡੇ ਪਿੱਛੋਂ ਨਾ ਬਹੁਤ ਜਿਆਦਾ। ਜਰਾ ਸਾਇਢ ਹੋਕੇ ਗਲ ਕਰੋ ਹਾਂ।
ਜੋਸ਼ਵਾਸ ਸਾਰੇ ਭਾਂਡੇ ਮਾਂਝਦੇ ਪਏ ਸੀਂ। ਪਤਾ ਕੀ ਗੱਲ ਹੈ ਬੱਚੇ ਨਾ ਬਾਰ-ਬਾਰ ਆਉਂਦੇ ਗੇਟ ਖੋਲਦੇ ਆ। ਕਦੀ ਬੰਦ ਕਰਦੇ ਆ ਫਿਰ ਤਾਂ ਥੋੜਾ ਡਿਸਟਰਬ ਹੁੰਦਾ ਹੈ।
ਦੋ ਮੈਂ ਕਿਹਾ ਚਲ ਦੋ ਹੱਥ ਮਾਰ ਮਾਰਲੋ।
ਹਾਂ-ਹਾਂ, ਉਹ ਵੀ ਗੱਲ ਤੁਹਾਡੀ ਸਹੀ ਹੈ ਨਾ ਕੰਮ ਹੋ ਜਾਏਗਾ ਨਾਲ-ਨਾਲ ਗਲ ਬਾਤ ਹੋ ਜਾਏਗੀ।
ਹਾਂ, ਬਸ ਸਬ ਵਧੀਆ ਨੇ। ਬਾਰ-ਬਾਰ ਸੋਣ ਦੀ ਸੋਣ ਦੀ ਤਿਆਰੀ ਏ ਬਸ ਮੈਂ ਕਿਹਾ ਚੱਲ ਇੱਕ ਫੋਨ ਤੇ ਮੈਂ ਕਰਨ ਹੀ ਲੱਗੀ ਸੀ ਵੈਸੇ ਤੇ ਤੁਹਾਡਾ ਆ ਹੀ ਗਿਆ ਮੈਂ,
ਹਾਂ, ਬਸ ਹਾਂ ਨਹੀਂ-ਨਹੀਂ ਉਹ ਮੈਂ ਤੁਹਾਨੂੰ ਦੱਸ ਮੈਂ ਕੱਲ ਵੀ ਟਰਾਈ, ਕਾਫੀ ਦਿਨ ਤੋਂ ਮੈਂ ਟਰਾਈ ਕਰ ਰਹੀ ਸੀ, ਤੇ ਬੱਚੇ ਆ ਤਾਂ ਤੁਹਾਡੇ ਕੱਟਦੇ ਹੋਣੇ ਮੈਂ ਕਿਹਾ ਪਤਾ ਨੀ ਭੈਣਜੀ ਫੋਨ ਪਤਾ ਨੀ, ਕਿਉਂ ਨੀ ਚੱਕ ਰਹੇ ਕੀ ਗੱਲ ਹੋ ਗਈ? ਬਈ ਇੰਨੇ ਤੇ ਭੈਣਜੀ ਤਾਂ ਨਾਲ ਹੀ ਫੋਨ ਚੱਕ ਲੈਂਦੇ ਨੇ।
ਨਾ-ਨਾ।
ਹਾਂ, ਨੀ ਮੈਂ ਕਿਤੇ ਨਰਾਜ਼ ਤਾਂ ਨੀ ਹੋ ਗਏ ਤੈਨੂੰ ਇਨਵਾਈਟ ਨਹੀਂ ਕੀਤਾ। ਮੈਨੂੰ ਇਹੀ ਡਾਊਟ ਸੀ, ਮੈਂ ਕਿਤੇ ਤੁਸੀਂ ਕਹੋਗੇ ਇਨਵਾਈਟ ਨਹੀਂ ਕੀਤਾ ਮੈਨੂੰ ਨਾਰਾਜ਼ ਹਾ।
ਐਸੀ ਕੋਈ ਬਾਤ ਨਹੀਂ ਐਸੀ ਕੋਈ ਗੱਲ
ਹਾਂ, ਨਹੀਂ ਉਹ ਵੀ ਮੈਂ ਕਿਹਾ ਬਸੇ ਇੰਨੀ ਖਾਸ ਵੀ ਨੀ ਗੱਲ ਤੇ ਤੂਹਾਨੂੰ ਦੱਸਿਆ।
ਹਾਂ, ਅੰਡ ਦੇਖੋ-ਦੇਖੋ ਅੰਡਰ ਸਟੈਡਿੰਗ ਹੁੰਦੀ ਹੈ ਇੱਕ ਬੰਦੇ ਦੀ ਹੈਨਾ, ਮੇਰੀ ਤੁਹਾਡੇ ਨਾਲ ਬਹੁਤ ਅੱਛੀ ਅੰਡਰਸਟੈਂਡਿੰਗ ਹੈ ਹੈਨਾ।
ਹਾਂ, ਨਹੀਂ ਉਹ ਤਾਂ ਗੱਲ ਤੁਹਾਡੀ ਸਹੀ ਹੈ ਬਸ ਉਹ ਮੈਨੂੰ ਥੋੜਾ ਜਿਹਾ ਮੇਰੇ ਮਨ ਚੱ ਮੈਂ ਕਿਹਾ ਪਤਾ ਨੀ ਫੋਨ ਨੀ ਚੱਕਦੇ ਪਏ। ਨਾ ਕੋਈ ਬੈਕ ਨੇ ਕੋਈ ਤੁਹਾਡੇ ਹਾਂ, ਮੈਂ ਕਿਹਾ ਵਿਸ਼ਿਸ ਵੀ ਨਹੀਂ ਤੁਹਾਡੀ ਤੁਸੀਂ ਫੋਟੋਜ਼ ਦੇਖ ਕੇ ਤੁਸੀਂ ਕੋਈ ਨਾ ਕੋਈ ਰਿਐਕਸ਼ਨ ਕਰਦੇ ਹੋ ਤੁਸੀਂ ਕੋਈ ਰਿਐਕ ਕਧੌ ਨੀ ਕੀਤਾ ਉਦੋਂ, ਮੈਂ ਕਿਹਾ ਪਤਾ ਨੀ ਕੀ ਗੱਲ ਹੋਈ ਦੀ ਹੈ?
ਤੁਹਾਨੂੰ ਕੀਤੀ ਸੀ। ਨਹੀਂ, ਮੈਂ ਤੁਹਾਨੂੰ ਵਿਸ਼ਹ ਕੀਤੀ ਐਨਵਰਸਰੀ ਦੀ ਮੈਂ ਤੁਹਾਨੂੰ ਫੇਸਬੁੱਕ ਤੇ ਤੁਹਾਨੂੰ ਮੈਂ ਕੀਤਾ ਸੀ ਮੈਸੇਜ।
ਉਹ ਫੇਸਬੁੱਕ ਤੇ ਫਿਰ ਮੈਂ ਘੱਟ ਚ ਦੇਖਦੀ
ਹਾਂ, ਉਹੀ ਮੈਂ ਕਿਹਾ ਤੁਸੀਂ ਆਪਣਾ ਇਨਬੋਕਸ ਚੈੱਕ ਨਹੀਂ ਕਰਦੇ ਮੈਨੂੰ ਲੱਗਦਾ ਸ਼ਾਇਦ ਰਸੀਵ ਨਹੀਂ ਆਂਦਾਂ। ਹ
ਹਾਂ, ਨਹੀਂ ਉਹ ਮੈਂ ਦੇਖਿਆ ਹੀ ਨਹੀਂ ਫੇਸਬੁੱਕ ਤੇ ਦੇਖੇ ਨੀ ਮੈਂ ਇੰਸਟਾ ਵਗੈਰਾ ਤੇ ਸਾਰੇ ਦੇਖਦੀ ਲਾਈਕ ਕਰਤਾ ਸੀਗਾ ਤੇ ਮੈਂ ਹਾਂ ਫੇਸਬੁੱਕ ਤੇ ਮੈਂ ਦੇਖ ਦੇਖਿਆ ਨੀ ਬਸ ਤੁਹਾਨੂੰ ਪਤਾ ਟਾਈਮ ਹੀ ਨੀ ਮਿਲਦਾ ਬੱਚੇ ਨਾ ਸਮਰ ਵਿਕੇਸ਼ਨ ਕਰਕੇ ਘਰ ਨੇ, ਬੜਾ ਪਰੇਸ਼ਾਨ ਕਰਦੇ ਨੇ ਕਦੇ ਕੁੱਛ- ਕਦੇ ਕੁੱਛ
ਬਿਲਕੁੱਲ। ਬਿਲਕੁਲ ਜੀ ਬਿਲਕੁਲ, ਸਭ ਸਭ ਘਰ ਦਾ ਇੱਕੋ ਹਾਲ ਐ। ਬਸ ਆਵਾਂਗੀ ਲਾਂਵਾਂਗੀ ਮੈਂ ਚੱਕਰ ਹੋਰ ਉਹ ਮੈਂ ਕਹਿੰਦੀ ਬਹ ਸਭ ਘਰ ਦੇ ਇਕੋ ਹਾਲ ਐ। ਹੁਨੇ ਕਸਟਡ ਬਣਾ ਕੇ ਹੱਟੀ ਆਂ ਮੈਂ ਕਿਹਾ ਚਲ ਪੀ ਲੇਣਗੇ ਕਸਟਡ ਉਹ ਭਾਂਡੇ ਫਿਰ ਕਸਟਡ ਦੇ ਭਾਂਡੇ ਹੋ ਗਏ ਸੀ ਮੈਂ ਕਿਹਾ ਚਲ ਨਾਲੋਂ ਨਾਲ ਕੱਢ ਲਾਂ ਫਿਰ ਸਵੇਰੇ ਪਤਾ ਉੱਠ ਕੇ ਭਾਂਡਿਆਂ ਦੇ ਮੁਂਹ
ਨਈਂ ਦਿਲ ਕਰਦਾ ਨਈਂ ਨੀਂ ਸਹੀ ਗੱਲ ਐ ਅਸੀਂ ਆਪ ਰਾਤ ਨੂੰ ਸੋਈ ਸਾਫ਼ ਕਰਕੇ ਈ ਸੋਣੇ ਆਂ।
ਬਿਲਕੁਲ ਜੀ ਬਿਲਕੁਲ, ਦੇਖੁ ਨਾਲੇ ਫਿਰ ਚੂਈਆਂ ਛਿਪਕਲੀਆਂ ਵਗੈਰਾ ਹੁੰਦੀਆਂ ਨੇ ਮੈਨੂੰ ਤਾਂ ਬੜਾ ਵੈਮ ਆਂਦਾ ਮੈਂ ਤਾਂ ਭਾਵੇਂ ਮੈਂ ਧੋਤੇ ਵੀ ਹੋਣਗੇ ਨਾ ਭਾਂਡੇ ਮੈਂ ਸਵੇਰੇ ਫਿਰ ਮਾਜਾਂਗੀ। ਮਤਲਬ ਐੈਂਵੇਂ ਪਾਣੀ ਨਾਲ ਧੋਵਾਂਗੀ ਮੈਨੂੰ ਬੜਾ ਵਹਿਮ ਆਂਦ
ਹਾਂਜੀ। ਕਲ ਲਾਣਾ ਫੁਨ ਨੂੰ ਤੇ ਉਹ ਹਾਂਜੀ। ਹੈਂ? ਹਂ
ਹੋਰ ਦੱਸੋ ਕੀ ਹਾਲ ਐ?
ਬਸ ਠੀਕ ਐ ਵਧੀਆ, ਤੁਹੀਂ ਦੱਸੋ?
ਅੱਛਾ, ਬਸ। ਕੁਛ ਨੀ ਮੈਂ ਕਹਿੰਦੀ ਤਾਂ ਪਈ ਆਂ ਕਸਟਡ ਬਣਾ ਕੇ ਹਟੀ ਸੀ ਮੈਂ ਕਿਹਾ ਚੱਲ ਦੋ ਭਾਂਡੇ ਇਕੱਠੇ ਹੋਏ ਨੇ ਧੋਲਾਂ ਮੈਂ ਫੇਰ
ਆਹੋ ਨਈਂ ਨਈਂ ਰਾਤ ਨੂੰ ਵਸ ਕਰਟ ਭਾਂਡ ਤੇ ਸੋਣਾ ਵੀ ਨੀ ਚਾਈਦਾ, ਭਾਂਡੇ ਵੀ ਰੋਂਦੇ ਸਾਨੂੰ ਮਾਂਜਿਆ ਨੀਂ।
ਬਿਲਕੁਲ ਬਿਲਕੁਲ ਬਿਲਕੁਲ ਜੀ, ਬਿਲਕੁਲ ਹਾਂਜੀ।
ਹਾਂਜੀ ਹੋਰ ਸਭ ਵਧੀਆ, ਠੀਕ-ਠਾਕ ਤੁਸੀਂ ਦੱਸੋ?
ਤੁਹਾਡਾ ਹੋ ਗਿਆ, ਡਿਨਰ ਹੋ ਗਿਆ ਤੁਹਾਡਾ।
ਹਾਂ ਹਾਂ, ਹਾਂ ਮੈਂ ਤੁਹਾਨੂੰ ਦੱਸਿਆ ਸੀ ਬਾਹਰ ਆਏ ਦੇ ਸੀਗੇ ਤੇ
ਹਾਂ ਅੱਛਾ ਸ ਵਗੈਰਾ ਚਲੋ ਵਧੀਆ, ਕਦੀ-ਕਦੀ ਤਾਂ ਹਰ ਖਾ ਲੈਣਾ ਚਾਈਦਾ ਵੇ। ਪਿੱਛੇ ਹੱਟ।
ਹਾਂ ਨਈਂ ਅਸੀਂ ਤੇ ਘਰ ਬਣਾਣੇ ਅਸੀਂ।
ਹਾਂ ਨਈਂ ਅਸੀਂ ਵੀ ਸੀ ਜਿੱਧਰ ਆਏ ਸੀ ਨਾ, ਉਹਨਾਂ ਨੇ ਘਰ ਈ ਬਣਾਏ ਸੀਗੇ। ਚਲੋ ਫਿਰ ਮੈਂ ਭੈਣ ਜੀ ਤੁਹਾਨੂੰ ਕਰਾਂਗੀ ਉਹ ਨਾ ਸਾਡੇ ਥੋੜਾ ਨਾਲ ਅਹ ਵਾਰ ਕਿਸ਼ੂ ਨਾਲ ਲੱਗ ਰਿਹਾ। ਤੁਹਾਨੂੰ ਮੈਂ ਫਿਰ ਕਰਾਂਗੀ ਫੋਨ, ਹੈਂ! ਹਾਂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਆ ਅ